ਹੈਲੋ।
ਸਤਿ ਸ਼੍ਰੀ ਅਕਾਲ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹੋਰ ਕਿਵੇਂ ਹੋ?
ਮੈਮ ਤੁਹਾਡੀ ਆਵਾਜ਼ ਨੀ ਆਉਂਦੀ ਹੈਗੀ।
ਹੈਲੋ।
ਹਾਂਜੀ- ਹਾਂਜੀ ਸਤਿ ਸ਼੍ਰੀ ਅਕਾਲ ਮੈਮ।
ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ?
ਬਹੁਤ ਵਧੀਆ ਜੀ ਤੁਸੀਂ ਸੁਣਾਓ
ਅਸੀਂ ਵੀ ਵਧੀਆ ਹੋਰ ਕੀ ਕਰ ਰਹੇ ਸੀ
ਸਭ ਵਧੀਆ ਜੀ ਠੀਕ ਠਾਕ ਹੈਲੋ
ਹੈਲੋ
ਤੁਹਾਡੀ ਆਵਾਜ਼ ਨਾ ਬਿਲਕੁਲ, ਬਿਲਕੁਲ ਹੌਲੀ- ਹੌਲੀ ਆਉਂਦੀ ਪਈਏ
ਹਾਂਜੀ, ਉਹ ਨਾ ਐਕਚੁਲੀ ਨੈਟਵਰਕ ਇਸ਼ੂ ਹੋ ਰਿਹਾ ਸ਼ਾਇਦ ਇਸ ਲਈ ਆ ਰਹੀ ਹੋਏ ਕਿੱਥਾਂ
ਓਕੇ
ਹਾਂਜੀ- ਹਾਂਜੀ ਠੀਕ ਹੈ
ਕੈਸੇ ਹੈ ਆਪ ਆਪ ਕੇ ਫੈਮਲੀ
ਵਧੀਆ ਸਾਰੇ ਤੁਸੀਂ ਦੱਸੋ, ਕਿੱਦਾਂ ਸਾਰਾ ਘਰ ਪਰਿਵਾਰ
ਹਾਂਜੀ -ਹਾਂਜੀ ਵਧੀਆ ਜੀ ਬਹੁਤ ਵਧੀਆ
ਹੋਰ ਸੁਣਾਓ ਕੀ ਕਰ ਰਹੇ ਸੀ
ਕੁਝ ਨਹੀ ਬਸ ਹਜੇ ਇਸ ਟਾਈਮ ਫ੍ਰੀ ਸੀ ਤੇ ਉਹ ਮੈਨੂੰ ਮੈਸੇਜ ਆਏ ਕਿ ਤੁਹਾਡੇ ਨਾਲ ਕੰਟਰੈਕਟ ਕਰਕੇ ਆਪਣੇ ਕੋਲ ਵਾਲੇ ਟਾਕਸ ਹੁਣੀ ਕਰ ਲਈਏ ਮੈਂ ਕਿਹਾ ਚਲੋ ਕਰ ਲੈਂਦੇ ਆਂ
ਹਾਂਜੀ
ਕੋ ਨ ਕੋ ਨੀ ਹੋਰ ਤੁਸੀਂ ਸੁਣਾਓ ਕੀ ਕਰਦੇ ਹੁੰਦੇ ਉਹ
ਕੁਛ ਨਹੀਂ ਬਸ, ਫ੍ਰੀ ਹਾਂ ਹੱਲੇ ਤਾਂ ਇਸ ਟਾਈਮ ਤਾਂ ਫ੍ਰਰੀ ਹੋਈਦਾ
ਜਨੇ ਸਟੱਡੀ ਕਰਦੇ ਕੋਈ ਯੋਗ ਕਰਦੇ
ਜੋਬ ਕਰਦੀ ਹਾਂ ਮੈਂ ਨਾ ਜੋਬ ਕਰਦੀ ਹਾਂ ਅਤੇ ਇਸ ਟਾਈਮ ਫਰੀ ਹੁੰਦੀ ਹਾਂ ਮੈਂ
ਕੋਈ ਨੀ ਤੁਸੀਂ ਇਸ ਟਾਈਮ ਮੇਰੇ ਨਾਲ ਗੱਲ ਕਰ ਲਿਓ
ਹਾਂਜੀ ਕੋਈ ਗੱਲ ਨਹੀ ਕਰ ਲਵਾਂਗੇ
ਹਾਂਜੀ, ਹਾਂਜੀ ਤੁਸੀਂ ਆਪਣੀ ਕਰ ਲਿਓ ਮੈਂ ਵੀ ਇਸ ਟਾਈਮ ਫ੍ਰੀ ਹੁੰਦੀ ਹਾਂ ਸਾਢੇ ਅੱਠ ਤੋਂ ਬਾਅਦ ਤੁਸੀਂ ਜਦੋਂ ਮਰਜ਼ੀ ਕਰ ਲਓ
ਠੀਕ ਹੈ ਜੀ
ਹਾਂਜੀ -ਹਾਂਜੀ ਹੋਰ ਸੁਣਾਓ ਤੁਸੀਂ, ਬਸ ਵਧੀਆ ਜੀ ਤੁਸੀਂ ਦੱਸੋ ਕਿੱਦਾਂ ਦਾ ਮੌਸਮ ਤੁਹਾਡੇ ਇਧਰ ਹੈ
ਸਾਡੇ ਇੱਥੇ ਤਾਂ ਹੁਣ ਤਾਂ ਠੀਕ ਹੈ ਮਤਲਬ ਬਾਰਿਸ਼ ਹੋਈ ਸੀ ਅੱਜ ਤਾਂ ਠੰਡਾ ਸੀ ਮੌਸਮ ਨਹੀਂ ਤਾਂ ਬਹੁਤ ਗਰਮੀ ਪੈ ਰਹੀ ਸੀ
ਨਹੀਂ ਸਾਡੇ ਪੰਜਾਬ ਤੇ ਬਹੁਤ ਜਿਆਦਾ ਗਰਮੀ ਹੈ
ਅੱਛਾ ਜੀ ਤੁਸੀਂ ਪੰਜਾਬ ਤੋਂ
ਹਾਂਜੀ ਮੈਂ ਪੰਜਾਬ ਤੋਂ
ਅੱਛਾ ਜੀ ਕਿੱਥੇ ਰਹਿੰਦੇ ਤੁਸੀ ਪੰਜਾਬ ਵਿੱਚ
ਮੈਂ ਬਟਾਲਾ ਗੁਰਦਾਸਪੁਰ ਜ਼ਿਲ੍ਹੇ 'ਚ
ਅੱਛਾ ਜੀ ਠੀਕ ਹੈ ਜੀ
ਤੁਸੀਂ ਆਏ ਨੀ ਕਦੀ ਪੰਜਾਬ
ਆਏ ਹਾਂ ਮੇਰੀ ਭੂਆ ਰਹਿੰਦੀ ਹੈ ਪੰਜਾਬ
ਅੱਛਾ, ਅੱਛਾ ਤੁਸੀਂ ਵੀ ਪੰਜਾਬ ਤੋਂ ਉੱਥੇ ਗਏ ਜੇ ਪਹਿਲਾਂ ਹੀ ਉੱਥੇ ਸੀ
ਨਹੀਂ ਅਸੀਂ ਪਹਿਲੇ ਤੋਂ ਹੀ ਇੱਥੇ ਸੀ
ਠੀਕ -ਠੀਕ- ਠੀਕ ਭੂਆ ਜੀ ਤੁਹਾਡੇ ਕਿੱਥੇ ਰਹਿੰਦੇ
ਭੂਆ ਜੀ ਮੇਰੇ ਜੰਡਿਆਲੇ
ਅੱਛਾ, ਅੱਛਾ ਲਾਗੇ ਪੈ ਜਾਣਾ ਅੰਮ੍ਰਿਤਸਰ
ਹਾਂਜੀ, ਲਾਗੇ ਬਿਲਕੁਲ ਪੈ ਜਾਂਦਾ
ਠੀਕ- ਠੀਕ ਜੀ ਚਲੋ ਵਧੀਆ ਤੇ
ਹਾਂਜੀ
ਮੈਂ ਗਰਮੀ ਦੇ ਵਿੱਚ ਨੀ, ਇੱਧਰ ਆ ਕੇ ਕੋਈ ਰਹਿ ਸਕਦਾ ਬੰਗਲੋਰ ਤੋਂ
ਹਾਂਜੀ ਸਹੀ ਗੱਲ
ਹਾਂ ਆਪਾਂ ਆਏ ਸੀ ਦਸੰਬਰ ਉਦੋ ਏਧਰ ਠੰਢ ਹੀ ਬਹੁਤ ਜ਼ਿਆਦਾ। ਪੰਜਾਬ ਚ ਇਧਰ ਠੀਕ ਹੀ ਵੈਦਰ।
ਅੱਛਾ। ਤੁਸੀਂ ਮਤਲਬ ਪੰਜਾਬ ਆਏ ਹੋ ਰਹਿੰਦੇ ਨਹੀਂ ਸੀ ਸ਼ੁਰੂ ਤੋਂ।
ਹਾਂਜੀ। ਨਹੀਂ- ਨਹੀਂ ਮੈਂ ਹੈ ਪੰਜਾਬ ਦੀ, ਪਰ ਬੈਂਗਲੋਰ ਮੇਰੀ ਨਨਾਨ ਰਹਿੰਦੇ ਨੇ ਮੈਂ ਉਹਨਾਂ ਕੋਲੋਂ ਆਈ। ਘੁੰਮ ਕੇ ਗਏ ਸੀ ਹੀ ਬੈਂਗਲੋਰ।
ਅੱਛਾ ਜੀ, ਠੀਕ ਹੈ।
ਹਾਂਜੀ- ਹਾਂਜੀ ਹੈ ਅਸੀ ਪੰਜਾਬ 'ਚ ਹੀ।
ਅੱਛਾ ਜੀ, ਠੀਕ ਹੈ ਜੀ।
ਹਾਂਜੀ- ਹਾਂਜੀ ਹੋਰ ਤੁਸੀਂ ਸੁਣਾਓ? ਹਾਂਜੀ।
ਕੀ ਬਣਾਇਆ ਅੱਜ।
ਅੱਜ ਅਸੀਂ ਬਣਾਈ ਸੀ ਜੇ, ਵਾਈਟ ਚਨੇ।
ਅੱਛਾ। ਹੋਰ ਤੁਸੀਂ ਬਣਾ, ਬਣਾ ਲੈਂਦੇ ਸਾਰੀ ਚੀਜ਼ਾਂ।
ਹਾਂਜੀ -ਹਾਂਜੀ ਸਾਰਿਆਂ ਮੈਂ ਬਣਾ ਲੈਂਦੀ ਹ। ਐ ਅੱਛਾ-ਅੱਛਾ। ਜਾਣੀ ਕਿ ਕੁਕਿੰਗ ਸਾਰੀ ਗੱਲ ਨੀ ਆ। ਜਿਵੇਂ ਨਿਊਡਲਸ ਵਗੈਰਾ ਵੀ, ਸਮੋਸੇ ਸਭ ਕੁਝ ਬਣਾ ਲੈਂਦੀ ਹਾਂ।
ਵਾਹ! ਚਲੋ ਕਦੇ ਸਾਨੂੰ ਵੀ ਖਵਾ ਨਾ।
ਆਇਓ ਜਾਡੇਿਆਲੇ ਤੇ ਇੱਥੇ ਆਇਓ ਜਰੂਰ। ਨਾਲੇ ਸਾਡਾ ਬਟਾਲਾ ਘੁੰਮ ਕੇ ਜਾਇਓ। ਨਾਲੇ ਸਾਡੇ ਕੋਲ ਹੋ ਕੇ ਜਾਉ ਸ਼ਹਿਰ ਚ ਹੀ ਦਿੰਦੇ ਆ।
ਠੀਕ ਹੈ ਜੀ।
ਹਾਂਜੀ -ਹਾਂਜੀ ਹੁਣ ਤੁਸੀਂ ਜਦੋਂ ਆਓਗੇ ਨਾ। ਫੇਰ ਅਸੀਂ ਤੁਹਾਨੂੰ ਇਨਵਾਈਟ ਕਰਾਂਗੇ ਆ ਜਿਓ।
ਠੀਕ ਹੈ ਜੀ।
ਹਾਂਜੀ- ਹਾਂਜੀ ਹੋਰ ਅਸੀਂ ਇਹ ਵਾ ਕਿ ਸਾਡੇ ਇੱਥੇ ਆਪਾਂ ਘਰੇ ਸਬਜ਼ੀ ਲਗਾਈ ਹੋਈ ਆ ਸਾਰੀ।
ਅੱਛਾ। ਅੱਛਾ ਜੀ ਚਲੋ ਵਧੀਆ।
ਉਹ ਸਬਜ਼ੀਆਂ ਵੀ ਸਵਾਦ ਬਣਦੀਆਂ। ਜਿਵੇਂ ਹੁਣ ਸੀਜਨ ਦੇ ਤੌਰ ਤੇ ਗਰਮੀਆਂ ਵਾਲੀਆਂ ਸਾਰੀਆਂ ਵੈਜੀਟੇਬਲ ਤਾਂ ਘਰ ਦੀਆਂ ਹੁੰਦੀਆਂ ਨੇ।
ਹਾਂਜੀ। ਸਹੀ ਰਹਿੰਦੀ ਹੈ ਬਾਹਰ ਦੀ ਤਾਂ ਵੈਸੇ ਵੀ ਟੀਕਿਆਂ ਨਾਲ ਉਗਾਈ ਹੁੰਦੀਆਂ ਹੈ ਨਾ। ਉਹਨੂੰ ਨੁਕਸਾਨ ਕਰਦੀ ਹੈ।
ਹਾਂਜੀ -ਹਾਂਜੀ ਠੀਕ ਹੈ ਨਾ ਨਾਲੇ ਉਹ ਹੁੰਦੀ ਨਾ। ਸਟੋਰਾਂ ਦੀ ਵੀ ਹੁੰਦੀ। ਕੁਝੇ ਦੋ ਲੈਣ ਜਾਗੇ ਦੋ- ਤਿੰਨ ਦਿਨ ਪੁਰਾਣੀ
ਹਾਂਜੀ। ਨਾਲੇ ਅੱਜ ਕੱਲ੍ਹ ਕੀ ਪਨੀਰ- ਪਨੂਰ ਸਭ ਦੁੱਧ ਵਿੱਚ ਮਿਲਾਵਟਾਂ ਆ ਰਹੀਆਂ ਨਾ।
ਹਾਂਜੀ। ਉਹ ਵੀ ਅਸੀਂ ਘਰ ਦਾ ਹੀ ਯੂਜ ਕਰੇ ਹਾਂ। ਘਰ ਹੀ ਬਣਾ ਲਈ ਦਾ ਵਾ।
ਚਲੋ ਵਧੀਆ ਘਰ ਦਾ ਹੋਣਾ ਚਾਹੀਦਾ।
ਹਾਂਜੀ- ਹਾਂਜੀ ਫੇਰ ਵਧੀਆ ਰਹਿੰਦੇ ਹ।
ਹਾਂਜੀ। ਅੱਜ ਕੱਲ੍ਹ ਬਾਹਰ ਦੇ ਲੋਕ ਸ਼ਹਿਰ ਵਿੱਚ ਵੇਖਿਆ ਹੀ ਉਹਣਾ। ਤੁਸੀਂ ਆ ਨਾ। ਸਰੀਰ ਬੱਚਿਆਂ ਦੇ ਏਦਾਂ ਹੀ ਰਹਿੰਦੇ ਹੈ।
ਸ਼ਹਿਰੋ ਕਿਤੇ ਐਮਰਜੈਂਸੀ ਦੁੱਧ ਲਿਆਉਣਾ ਪੈ ਜਾ ਤੇ ਉਹ ਬਹੁਤ ਹੁੰਦਾ ਵਾ।
ਤੁਹਾਡੀ ਨਾ ਆਵਾਜ਼ ਕੱਟ ਰਹੀ ਹੈ।
ਹੋੁਣ ਆਈ ਜੇ।
ਘੱਟ ਰਿਹਾ ਹਾਲੇ ਵੀ ਹੈਲੋ
ਹਾਂਜੀ- ਹਾਂਜੀ ਹੁਣ ਆਈ ਜੇ।
ਹਾਂਜੀ। ਹੈਲੋ,
ਹੈਲੋ- ਹੈਲੋ,
ਹੈਲੋ, ਹਾਂਜੀ ਹੁਣ ਆਈ।
ਆਈ ਜੇ ਹੋਰ ਸੁਣਾਓ ਤੁਸੀ
ਸੁਣਾ
ਸਾਡੇ ਮੰਮੀ ਪਾਪਾ
ਮੰਮੀ ਮੇਰੀ ਜੋਬ ਕਰਦੀ। ਮੰਮੀ ਮੇਰੀ ਸਕੂਲ ਮਤਲਬ ਟੀਚਿੰਗ ਵਗੈਰਾ ਕਰਦੀ ਹੈ।
ਅੱਛਾ ਅੱਛਾ ਅੱਛਾ
ਹਾਂਜੀ ਅਤੇ ਤੁਸੀਂ ਕੀ ਕਰਦੇ ਹਾਊਸਵਾਾਈਫ ਹੋ ਤੁਸੀਂ
ਮੈਂ ਹਾਂਜੀ ਹਾਊਸ ਵਾਈਫ ਹੀ ਹ
ਜਚੀ
ਜੋਬ ਮੈਂ ਪਹਿਲਾਂ ਕਰਦੀ ਸੀ ਮੈਰਿਜ ਤੋਂ ਪਹਿਲਾਂ
ਅੱਛਾ
ਬਾਅਦ ਵਿੱਚ ਸੁੱਟ ਗਈ
ਅੱਛਾ ਅੱਛੀ ਹਾਂ ਹੋ ਜਾਂਦਾ ਵਿਆਹ ਤੋਂ ਬਾਅਦ ਹਾਂ
ਨਹੀਂ ਨਹੀਂ ਇਹ ਤੇ ਕਹਿੰਦੇ ਹੀ ਗੱਲ ਆ ਪਰ ਥੋੜਾ ਬੇਟੀ ਸੀ ਨਾ ਜਦੋਂਹੀ ਫ ਪੜਦੀ ਸੀ ਮੈਂ ਕਿਉਂਕਿ ਬੇਟੀ ਦਾ ਇਹ ਕਿ ਮੈਨੂੰ ਇਹ ਕਿ ਬੇਟੀ ਵਧੀਆ ਪੜ੍ਹ ਜੇ ਬੱਚੇ ਦਾ ਹੁੰਦਾ ਇੱਕ ਬੱਚਿਆਂ ਦਾ ਧਿਆਨ ਆਪ ਰੱਖੋ, ਜ਼ਿਆਦਾ ਵਧੀਆ ਹੁੰਦਾ। ਫਿਰ ਦੁਬਾਰਾ ਕੀਤੀ ਨੀ ਮੈਂ,
ਹਾਂਜੀ,
ਹੈ ਵੀ ਚਲੋ ਇਹ ਮੈਨੂੰ ਦੱਸਿਆ ਹੀ ਕਿਸੇ ਨੇ, ਇਹ ਕੰਮ ਕਰੋ ਕੋਾਲਿੰਗ ਵਾਲਾ ਤੇ ਮੈਂ ਕਿਹਾਗੀ ਮੈਨੂੰ ਤੇ ਪਤਾ ਨੀ ਕੋਲਿੰਗ,
ਹਾਂਜੀ ਅਤੇ ਤੁਹਾਡਾ ਅੱਜ ਫਸਟ ਡੇ ਹੈ,
ਨਹੀਂ ਨਹੀਂ ਮੈਂ ਅੱਗੇ ਕੋਾਲ ਕੀਤੀ ਹੈ ਜਿੰਨਾਂ ਨਾਲ ਜਿਹਨਾਂ ਨੇ ਮੈਨੂੰ ਉਹਨਾਂ ਨਾਲ ਮੇਰੀ ਪੰਜ ਵਾਰੀ ਗੱਲ ਹੋ ਚੁੱਕੀ ਸੀ ਨਾ,
ਅੱਛਾ ਅਤੇ ਕਦੋਂ ਤੋਂ ਕਰ ਰਹੇ ਹੋ ਤੁਸੀਂ ਹੈ।
ਦੋ ਕੁ ਦਿਨ ਹੋ ਗਏ ਮੇਰੇ ਕੋਲ ਵੀ ਨੀ ਕੀਤੀ ਕਿਸੇ ਨੂੰ ਉਹਨਾਂ ਨੂੰ ਕੀਤੀ ਬਸ ਮੈਂ ਕਿਹਾ ਮੈਨੂੰ ਨਹੀਂ ਪਤਾ ਤੇ ਉਹ ਮੈਨੂੰ ਕਹਿੰਦੇ ਤੁਸੀਂ ਇਥਾਂ ਮੇਰਾ ਨੰਬਰ ਕਰ ਲ ਉਹਨਾਂ ਨਾਲ ਕਾਲ ਕਰੋ।
ਹਾਂਜੀ ਮੈਨੂੰ ਵੀ ਮਤਲਬ ਹੱਲੇ ਜ਼ਿਆਦਾ ਟਾਈਮ ਨਹੀਂ ਹੋਇਆ ਮੈਨੂੰ ਵੀ ਚਾਰ ਤਿੰਨ ਚਾਰ ਦਿਨ ਨਹੀਂ ਹੋਏ ਆ।
ਹਾਂਜੀ ਹਾਂਜੀ ਹਾਂਜੀ,
ਹਾਂਜੀ ਕਰ ਲਿਆ ਕੁ ਹਾਂਜੀ ਫ੍ਰਰੀ ਹੋਏ ਬੰਦਾ ਚੱਲ ਥੋੜ੍ਹੀ ਬਹੁਤ ਅਰਨਿੰਗ ਹੋ ਜਾਂਦੀ ਹੈ ਨਾ, ਫੀ ਕੋਲ ਤੇ ਕਰਨੀ ਹੈ, ਅਰਨਿੰਗ ਹੋ ਜਾਂਦੀ ਹੈ ਹੋਰ ਕੁਛ ਨੀ
ਹਾਂਜੀ-ਹਾਂਜੀ ਹਜੇ ਮੈਨੂੰ ਪਤਾ ਵੀ ਨੀ ਇਹਦੇ ਬਾਰੇ ਪਰ ਚਲੋ ਮੈਂ ਕਰਕੇ ਦੇਖ ਲੈਂਦੇ।
ਹਾਂਜੀ ਤੁਸੀਂ ਮੈਨੂੰ ਕਰ ਲਿਆ ਕਰੋ, ਨਾ ਮੈਂ ਤੁਹਾਨੂੰ ਕਰ ਲਿਆ ਕਰਾਂਗੀ।
ਹਾਂਜੀ-ਹਾਂਜੀ ਕੋਈ ਨੀ ਕੋਈ ਨੀ ਜ਼ਰੂਰ ਤੁਸੀਂ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਗੁਰਪ੍ਰੀਤ ਸਾਹਿਦਾ ਆਂਦਾ ਪਿਆ ਵੈੇ। ਠੀਕ ਜੀ ਠੀਕ ਜੀ ਮੇਰਾ ਨਾਮ ਅਮਨਦੀਪ ਹੈ,
ਠੀਕ ਹੈ ਜੀ,
ਹਾਂਜੀ ਠੀਕ ਹੈ ਠੀਕ ਹੈ ਕੋਈ ਨੀ ਤੁਸੀਂ ਕਰੋ ਮੈਂ,
ਹਾਂਜੀ ਹਾਂਜੀ ਠੀਕ ਹੈ ਜੀ।
ਹੋਰ ਕੋਈ ਗੱਲਬਤ ਗੱਲੋੜ ਆਪੇ ਕੱਟੀ ਜਾਂਦੀ ਸ਼ਾਇਰ ਕਿੰਦੇ।
ਹਾਂਜੀ,
ਤੁਸੀਂ ਅੱਗੇ ਨੀ ਕਿਸੇ ਨੂੰ ਕੀਤੀ ਹੈਗੀ।
ਹਾਂਜੀ,
ਤੁਸੀਂ ਮੈਂ ਅੱਗੇ ਨੀ ਕਿਸੇ ਨੂੰ ਕੀਤੀ ਹੈਗੀ ਕਾਲ
ਕਰਦੀ ਹਾਂ ਮੈਂ ਮੇਰੇ ਨਾ ਮੈਂ ਐਕਚੁਲੀ ਪਤਾ ਕਿ ਮੈਂ ਜੋਬ ਜਾਂਦੀ ਹਾਂ ਨਾ ਜਿਵੇਂ, ਤੇ ਮੈਨੂੰ ਟਾਈਮ ਹੀ ਨੀ ਲਗਦਾ। ਤਾਂ ਸਾਰਾ ਦਿਨ ਉੱਥੇ ਬੀਜ ਜਾਂਦਾ, ਮੈਂ ਨੌ ਵਜੇ ਜਾਂਦੀ ਹਾਂ ਫਿਰ ਸਾਡੇ ਛਕਾਰਰ ਆਉਂਦੀ ਹਾਂ। ਉਸ ਤੋਂ ਬਾਅਦ ਤੁਹਾਨੂੰ ਪਤਾ ਆ ਕੇ ਰੋਟੀ ਰੋਟੀ ਖਾਓ ਥੋੜ੍ਹਾ ਬਾਹਰ ਘੁੰਮੋ ਹੈ ਨਾ ਅਤੇ ਬਸ ਫਿਰ ਥੋੜ੍ਹਾ ਟਾਈਮ ਹੀ ਨਹੀਂ ਮਿਲਦਾ, ਮੇਰੇ ਟਾਸਕ ਹੋ ਨਹੀਂ ਪਾ ਰਹੇ। ਅਤੇ ਹੁਣ ਅੱਜ-ਅੱਜ ਦਾ ਟਾਈਮ, ਮੇਰੇ ਕੋਲ-ਕੱਲ੍ਹ ਸਬਮਿਟ ਕਰਨੇ ਆ।
ਹਾਂਜੀ ਹਾਂਜੀ ਹਾਂਜੀ
ਹਾਂਜੀ,
ਠੀਕ-ਠੀਕ-ਠੀਕ, ਕੋਈ ਤੁਸੀਂ ਮਨੂੰ ਲਗਾ ਲਿਓ ਜੋ ਬੰਦ ਹੋ ਜਾਂ,
ਹਾਂਜੀ ਠੀਕ ਹੈ, ਜੀ ਤੁਹਾਡੇ ਕਿੰਨੇ ਪੰਜ ਆਏ ਹੋਣੇ ਅੱਜ ਹੈ ਨਾ?
ਹਾਂਜੀ ਪੰਜ ਆਏ ਮੇਰੇ ਦਸ ਵੈਸੇ ਹੋ ਗਏ ਨੇ,
ਅੱਛਾ, ਮੇਰੇ ਵੀ ਦੱਸ ਹੋਗੇ ਐਂ।
ਹਾਂਜੀ, ਅੱਗੇ ਰੈਂਦੇ ਨੇ।
ਹਾਂਜੀ।
ਹਾਂਜੀ, ਤਾ ਮੈਨੂੰ ਪਤਾ ਨੀ ਸਬਮਿਟ ਅੱਜ ਈ ਕਰਨੀ ਏ ਯਾ ਕਿ ਕਿਸੇ ਹੋਰ ਦਿਨ ਕਰਨੀ ਏ, ਏ ਨੀ ਮੈਨੂੰ ਪਤਾ ਹੈਗਾ। ਕਿ ਮੈਂ ਮੈਨੂੰ ਪਤਾ ਨੀ ਕਿ ਟੈਮ ਅੱਜ ਦਾ ਈ ਰੈ ਗਾ ਯਾ ਕਿੱਦਾ
ਅੱਛਾ, ਜੇ ਤੇ ਤੁਸੀ ਮਤਲਬ ਹੋ ਗਿਆ ਤਿੰਨ-ਚਾਰ ਦਿਨ ਫੇਰ ਤਾ ਤੁਆਡੇ ਕੋਲ ਅੱਜ ਦਾ ਈ ਟਾਈਮ ਐ। ਵੈਸੇ ਅਗਰ ਤੁਸੀ ਕੈ ਰੇ ਓ ਕਿ ਅੱਜ-ਕੱਲ ਤੋ ਈ ਕੀਤਾ ਸੀ। ਫੇਰ ਤਾ ਫਿਰ ਤਾ ਮਤਲਬ ਦੋ-ਤਿੰਨ ਦਿਨ ਹੈ ਤੁਆਡੇ ਕੋਲ
ਪਰਸੋਂ ਮੇਰੇ ਖਿਆਲ ਚ ਕੀਤਾ ਸੀ ਸਟਾਰਟ
ਪਰਸੋ ਕੀਤਾ ਸੀ, ਅੱਛਾ ਹਾਂ, ਤਾਂ ਬਸ ਫੇਰ ਸ਼ਾਇਦ ਤੁਸੀ ਲਿਸਟ ਦੇਖਨੀ ਸੀ ਨਾ, ਲਿਸਟ ਚ ਨਾਮ ਆਏ ਸੀ। ਉਹਨਾਂ ਨੇ ਨਾ ਕੱਲ, ਉਹਨਾਂ ਕੋਲ ਅੱਜ-ਅੱਜ ਦਾ ਟਾਈਮ ਐ, ਉਹਨਾਂ ਨੇ ਕੱਲ ਸਬਮਿਟ ਕਰਨੇ ਆ ਤੇ ਤੁਸੀ ਨਾ ਇੱਕ ਵਾਰ ਲਿਸਟ ਦੇਖ ਲੈਨਾ, ਉਹਦੇ ਚ ਤੁਹਾਡਾ ਨਾਮ ਗਰੁੱਪ ਚ ਹਾਂਜੀ ਲਿਸਟ ਆਈ ਏ ਨਾ, ਓਦੇ ਵਿੱਚ ਅਪਨਾ ਨਾਮ ਦੇਖ ਲੇਨਾ, ਅਗਰ ਤੁਹਾਡਾ ਨਾਮ ਹੋਇਆ ਤੇ, ਤੁਹਾਨੂੰ ਵੀ ਅੱਜ ਕਰਨੇ ਪੈਨੇ ਆ ਸਾਰੇ ਟਾਸਕ।
ਓਕੇ।
ਹਾਂਜੀ।
ਠੀਕ ਜੀ, ਠੀਕ ਜੀ।
ਟੋਟਲ ਥਰਟੀ, ਕੋਲਸ ਕਰਨੀ ਐ ਅੱਜ।
ਅੱਛਾ- ਅੱਛਾ, ਪੂਰੀਆਂ
ਜਿਵੇਂ ਹਾਂਜੀ, ਜਿਵੇਂ ਹੁਣ ਤੁਹਾਡੀ ਦੱਸ ਹੋ ਗਈ ਐ ਨਾ ਤੇ, ਤੁਹਨੂੰ ਵੀਹ ਹੋਰ ਕਰਨੀ ਪਏਗੀ।
ਠੀਕ ਜੀ, ਠੀਕ ਜੀ।
ਹਾਂਜੀ, ਏਦਾਂ ਐ।
ਓਕੇ -ਓਕੇ, ਮੈਨੂੰ ਜਿਆਦਾ ਪਤਾ ਵੀ ਨੀ ਸੀ।
ਹਾਂਜੀ, ਕੋਈ ਨੀ, ਮੈਂ ਦੱਸ, ਮੈਨੂੰ ਪੁੱਛ ਲਿਆ ਕਰਨਾ ਤੁਸੀ, ਹੈਂ
ਠੀਕ ਜੀ -ਠੀਕ ਜੀ, ਥੈਂਕ ਯੂ।
ਕੋਈ ਨੀ।
ਵਈ ਕੋਈ ਨੰਬਰਾਂ ਦੇ ਹਿਸਾਬ ਨਾਲ, ਯਾ ਵੈਸੇ ਈ ਨਾਮ ਆਈ ਜਾਂਦੇ ਨੇ?
ਜਿੱਦਾਂ, ਆਪਾਂ ਇੱਕ ਬੰਦੇ ਨੂੰ, ਪੰਜ ਵਾਰੀ ਕਰ ਸਕਦੇ ਆਂ।
ਹਾਂਜੀ-ਹਾਂਜੀ।
ਹਾਂਜੀ।
ਠੀਕ-ਠੀਕ।
ਹਾਂਜੀ।
ਮੇਰਾ ਨਾਮ ਨੀ ਹੈਗਾ, ਲਿਸਟ ਵਿੱਚ ਫੇਰ ਨਹੀਂ ਹੈਗਾ, ਹਾਂਜੀ-ਹਾਂਜੀ, ਮੈਂ ਖੋਲੀ ਲਿਸਟ
ਤੁਸੀ ਪਰਸੋ ਕੀਤਾ ਸੀ ਨਾ, ਤੇ ਫੇਰ ਤੁਹਨੂੰ ਮਤਲਬ, ਹਲੇੇ ਇੱਕ-ਦੋ ਦਿਨ ਹੋਰ ਦੇਣਗੇ।
ਹਾਂਜੀ- ਹਾਂਜੀ।
ਹਾਂਜੀ।
ਏ ਏਟ, ਨਾਈਂਟੀ ਟੂ ਬੰਦਿਆਂ ਦੀ ਲਿਸਟ ਏ, ਨਾ?
ਨਹੀਂ, ਹੋਰ ਵੀ ਹੈਗੇ ਨੇ, ਇੱਕ ਹਜ਼ਾਰ ਕੁਛ ਹੈ।
ਹੂੰ-ਹੂੰ
ਤੁਸੀ ਓਦੇ ਚ ਨਾ, ਸ਼ੀਟਸ ਬਨੀ ਹੋਈ ਏ, ਓ ਰਜਿਸਟਰਡ ਵਾਲੇ ਦੇਖ ਰਹੇ ਹੋ ਤੁਸੀ। ਜਿਨਾਂ ਦੇ ਮਤਲਬ, ਐਪ ਨੀ ਚੱਲੀ ਨਾ, ਓ ਵਾਲੇ ਦੇਖ ਰਹੇ ਹੋ। ਤੁਸੀ, ਇੱਕ ਹੋਰ ਸ਼ੀਟ ਹੈਗੀ ਏ, ਉਹਦੇ ਨਾਲ, ਓਹਦੇ ਵਿੱਚ ਦੇਖੋ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
ਹਾਂਜੀ, ਜੋ ਲਿੰਕ ਭੇਜਿਆ ਨਾ ਉਹਨਾਂ ਨੇ, ਉਹ ਖੋਲਨੈ।
ਠੀਕ ਜੀ, ਠੀਕ।
ਓਦੇ ਵਿੱਚ ਥੱਲੇ ਨਾ, ਦੋ ਸ਼ੀਟਸ ਬਨੀਆਂ ਹੋਈਆਂ। ਤੇ ਦੂਸਰੇ ਵਾਲੀ, ਸ਼ੀਟ ਵਿੱਚ ਦੇਖੋ। ਉਹਦੇ ਵਿੱਚ ਇੱਕ ਹਜ਼ਾਰ ਕੁਛ ਮੈਂਬਰਸ ਨੇ। ਉਹਦੇ ਵਿੱਚ ਆਪਣਾ ਨਾਮ ਚੈਕ ਕਰੋ।
ਹਾਂਜੀ, ਠੀਕ -ਠੀਕ, ਠੀਕ।
ਹਾਂਜੀ।
ਮੈਂ ਦੇਖਿਆ, ਸਵੇਰ ਨਾ ਮੈਸੇਜ ਜ਼ਰੂਰ ਦੇਖਿਆ, ਕਿ ਆਇਆ ਕੋਈ, ਕਿ ਚੈੱਕ ਕਰੋ।
ਹਾਂਜੀ, ਤੁਸੀਂ ਨਾ ਦੇਖ ਲੈਣਾ ਇੱਕ ਵਾਰ, ਚਲੋ ਮੈਂ ਨਾ ਤੁਹਾਨੂੰ ਕਰਦੀ ਹਾਂ ਕੌਲ, ਠੀਕ ਹੈ।
ਠੀਕ ਜੀ -ਠੀਕ ਜੀ, ਓਕੇ ਜੀ, ਓਕੇ।